ਹੈਲੋ,
ਹੈਲੋ,
ਹਾਂਜੀ ਸਤਿ ਸ੍ਰੀ ਅਕਾਲ ਜੀ।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
ਹਾਂਜੀ ਵਧੀਆ ਜੀ ਤੁਸੀਂ ਦੱਸੋ?
ਸਭ ਵਧੀਆ, ਮੈਂ ਤੇ ਸੋਚ ਰਹੀ ਸੀ ਬੜਾ ਦਿਨ ਤੋਂ ਕਾਲ ਕਰਨਾ ਮੈਂ ਕਿਹਾ ਚੱਲ ਅੱਜ ਫ੍ਰੀ ਹੋਈ ਆਂ, ਤੇ ਗੱਲ ਕਰ ਹੀ ਲਵਾਂ।
ਹਾਂਜੀ ਹਾਂਜੀ ਜ਼ਰੂਰ ਜੀ।
ਜੀ ਮੈਂ ਨਾ ਸੁਣਿਆ, ਤੁਸੀਂ ਸ਼ਾਹੀ ਪਨੀਰ ਬੜਾ ਅੱਛਾ ਬਣਾਉਂਦੇ ਹੋ। ਤੇ ਜਰਾ ਦੱਸੋਗੇ ਕਿੱਦਾਂ ਬਣਾਉਂਦੇ ਹੋ ਤੁਸੀਂ ਸ਼ਾਹੀ ਪਨੀਰ, ਥੋੜ੍ਹੀ ਜਿਹੀ ਰੈਸਪੀ ਦੱਸ ਦੋ ਸਾਨੂੰ ਵੀ
ਹਾਂਜੀ ਹਾਂਜੀ ਜੀ ਜ਼ਰੂਰ।
ਹਾਂਜੀ ਦੱਸਣਾ ਜ਼ਰਾ ਕਿੱਦਾਂ ਬਣਾਉਂਦੇ ਹੋ।
ਉਹਦੀ ਕੁਆਂਟੀਟਿਟੀ ਜਿੱਦਾਂ ਜਿੰਨੇ ਬੰਦਿਆਂ ਲਈ ਆਪਾਂ ਹਨਾ, ਜਿੱਦਾਂ ਤੁਸੀਂ ਮੈਨੂੰ ਦੱਸੋਗੇ।
ਮੰਨ ਲਓ ਅਸੀਂ ਅਹ ਪੰਜ ਛੇ ਬੰਦਿਆਂ ਵਾਸਤੇ ਬਣਾਉਣਾ ਏ।
ਓਕੇ ਠੀਕ ਆ ਜੀ, ਤੁਸੀਂ ਨੋਟ ਕਰਲੋ।
ਹਾਂਜੀ ਹਾਂਜੀ ਹਾਂਜੀ ਹਾਂਜੀ।
ਆਪਣੇ ਦੀਦੀ ਜਿੰਨੇ ਪਿਆਜ਼ ਆਪਾਂ ਲਵਾਂਗੇ ਨਾ, ਉਹ ਤੋਂ ਵੱਧ ਆਪਾਂ ਟਮਾਟਰ ਲੈਣੇ ਆ।
ਅੱਛਾ।
ਹਾਂਜੀ ਜਿੱਦਾਂ ਆਪਾਂ ਚਾਰ ਪਿਆਜ਼ ਲਏ ਆ, ਤੇ ਆਪਾਂ ਅੱਠ ਟਮਾਟਰ ਲੈਣੇ ਆ।
ਅੱਛਾ।
ਹਾਂਜੀ। ਤੇ ਹਾਂਜੀ, ਕੜਾਹੀ ਵਿੱਚ ਆਪਾਂ ਕੀ ਕਹਿੰਦੇ ਆ ਇਹਨਾਂ ਸਾਰੀਆਂ ਚੀਜ਼ਾਂ ਨੂੰ ਬੋਇਲ ਕਰਨਾ ਹੈ।
ਅੱਛਾ।
ਹਾਂਜੀ ਵਿੱਚ ਡਰਾਈ ਫਰੂਟ ਪਾ ਦੋ ਕਾਜੂ ਬਦਾਮ
ਅੱਛਾ।
ਹਾਂਜੀ ਟਮਾਟਰ ਟਮਾਟਰ ਮੋਟੇ-ਮੋਟੇ, ਇੱਕ ਇਹ ਇੱਕ ਟਮਾਟਰ ਦੇ ਤਿੰਨ ਪੀਸ ਕਰਨੇ ਆ, ਚਾਰ ਕਰ ਲਓ, ਪਿਆਜ਼ ਦੇ ਵੀ ਚਾਰ ਪੀਸ ਕਰਨੇ ਆ।
ਅੱਛਾ ਅੱਛਾ।
ਹਾਂਜੀ, ਇਹਨਾਂ ਚੀਜ਼ਾਂ ਨੂੰ ਦਸ ਮਿੰਟ ਤੱਕ ਰੱਖਣਾ ਆ, ਵਿਦ ਉੱਪਰ ਉਹ ਢੱਕਣ ਲਗਾ ਕੇ ਭਾਫ
ਅੱਛਾ ਵੀ ਉਹਦੇ ਵਿੱਚੇ ਈ ਮਤਲਬ ਪਿਆਜ ਟਮਾਟਰ ਦੇ ਵਿੱਚੇ ਈ ਕਾਜੂ ਪਾ ਦੇਣੇ ਆ? ਕਾਜੂ ਤੇ ਨਾਲ ਹੋਰ ਕੀ ਪਾਉਣਾ ਏ?
ਹੋਰ ਬਦਾਮ ਪਾ ਲੋ ਤੁਸੀਂ ਮੋਟੀ ਇਲਾਚੀ ਪਾਣੀ ਆ, ਲੌਂਗ ਪਾਉਣੇ ਆ, ਇੱਕ ਮੋਟੀ ਇਲਾਚੀ, ਦੋ ਲੌਂਗ, ਕੜੀ ਅ ਕੜੀ ਪੱਤਾ
ਅੱਛਾ, ਉਹ ਉਬਾਲਣੇ ਨੇ ਪਹਿਲੇ ਹਨਾ?
ਹਾਂਜੀ, ਹਾਂਜੀ, ਪਹਿਲਾਂ ਮੱਖਣ ਪਾਣਾ, ਮੱਖਣ ਪਾ ਕੇ ਫੇਰ ਉਹਦੇ ਵਿੱਚ ਪਿਆਜ ਪਾ ਦੋ, ਫੇਰ ਟਮਾਟਰ ਪਾ ਦੋ।
ਅੱਛਾ, ਅੱਛਾ, ਅੱਛਾ, ਠੀਕ ਹੈ!
ਕਾਜੂਆਂ ਨੂੰ ਪਹਿਲਾਂ ਤੁਸੀਂ ਕਾਜੂ ਨੂੰ ਪਹਿਲਾਂ ਗਰਮ ਪਾਣੀ ਵਿੱਚ ਇੱਕ ਘੰਟੇ ਲਈ ਪਿਓ ਕੇ ਰੱਖਣਾ।
ਅੱਛਾ, ਤਾਂ ਕਿ ਥੋੜ੍ਹੇ ਸੌਫਟ ਹੋ ਜਾਣ।
ਹਾਂਜੀ।
ਠੀਕ ਹੈ, ਠੀਕ ਹੈ!
ਇਹਨਾਂ ਚੀਜ਼ਾਂ ਸਾਰੀਆਂ ਨੂੰ ਬਟਰ ਬ ਪਹਿਲਾਂ ਬਟਰ, ਬਟਰ ਗਰਮ ਕਰਕੇ, ਫੇਰ ਇਹਨਾਂ ਸਾ ਇਹ ਚੀਜ਼ਾਂ ਨੂੰ ਵਿੱਚ ਪਾ ਕੇ, ਇੱਕ ਗਲਾਸ ਪਾਣੀ ਪਾਉਣਾ।
ਅੱਛਾ-ਅੱਛਾ।
ਜਾ ਜਦੋਂ ਇਹ ਸਾਰੀਆਂ ਚੀਜ਼ਾਂ ਗਲ ਜਾਣ, ਫੇਰ ਇਹਨੂੰ ਕਿਸੇ ਕ ਪੜਾ ਲੈ ਲਿਓ ਕੋਈ ਛਾਣ ਛਾਨਣਾ ਐ ਇਸ ਗ੍ਰੇਵੀ ਨੂੰ।
ਅੱਛਾ।
ਹਾਂਜੀ, ਕੋਈ ਤਾਂ ਛਾਨਦਾ ਏ, ਪਰ ਕੋਈ ਨਹੀਂ ਛਾਨਦਾ।
ਅੱਛਾ।
ਹਾਂਜੀ।
ਜੇ ਅਸੀਂ ਛਾਨਾਂਗੇ, ਤੇ ਫੇਰ ਤੇ ਉਹਦਾ ਪਾਣੀ-ਪਾਣੀ ਨਿਕਲੇਗਾ, ਬਸ ਬਾਕੀ ਤੇ ਉਹ ਤੋਂ ਉੱਪਰ ਹੀ ਰਹਿ ਜਾਏਗਾ ਉਸ ਮਟੀਰੀਅਲ ਤੇ ਸਾਰਾ।
ਹਾਂਜੀ-ਹਾਂਜੀ, ਵੈਸੇ ਰਹਿਣ ਦਿਓ, ਛਾਨਣ ਦਾ ਛਾਨਣ ਵਿੱਚ ਤਾਂ ਅਸਰ ਹੀ ਸਾਰਾ ਨਿਕਲ ਜਾਣਾ।
ਹਾਂ-ਹਾਂ।
ਰਹਿਣ ਦਿਓ ਛਾਨਣਾ।
ਠੀਕ ਹੈ।
ਉਸ ਤੋਂ ਬਾਅਦ ਤੁਸੀਂ ਕੜਾਈ ਰੱਖਣੀ ਹੈ ਗੈਸ ਤੇ ਦੁਆਰਾ।
ਹਾਂਜੀ, ਹਾਂਜੀ।
ਫੇਰ ਉਹਦੇ ਵਿੱਚ ਮੱਖਣ ਪਾ ਕੇ, ਫੇਰ ਉਹਦੇ ਵਿੱਚ ਹਰਾ ਧਨੀਆ, ਦੇਗੀ ਮਿਰਚ
ਅੱਛਾ।
ਹਾਂਜੀ। ਹਲਦੀ ਪਾ ਕੇ, ਫੇਰ ਉਹਦੇ ਵਿੱਚ ਪਾ ਦਿਓ ਪਨੀਰ ਦੇ ਪੀਸ!
ਠੀਕ ਹੈ।
ਉਹਨਾਂ ਨੂੰ ਚੰਗੀ ਤਰ੍ਹਾਂ ਕਲਰ ਓਰਨਾ ਉੱਤੇ ਚੜ ਜਾਵੇ।
ਅੱਛਾ।
ਹਾਂਜੀ। ਫੇਰ ਉਸ ਤੋਂ ਬਾਅਦ ਤੁਸੀਂ ਉਹ ਜਿਹੜੀ ਗਰੇਵੀ ਆਪਾਂ ਤਿਆਰ ਕੀਤੀ ਸੀਗੀ
ਹਾਂਜੀ-ਹਾਂਜੀ।
ਸੋਰੀ ਮੈਂ ਤੁਹਾਨੂੰ ਦੱਸਣਾ ਭੁੱਲ ਗਈ ਓ ਗ੍ਰੇਵੀ ਨੂੰ ਤੁਸੀਂ ਗ੍ਰੈਂਡਰ ਵਿੱਚ ਪੀਸਣਾ ਏਆਂ ਜਦੋਂ ਠੰਡੀ ਹੋ ਗਈ ਨਾ ਗਰੇਵੀ।
ਹਾਂ-ਹਾਂ, ਸਮਜ ਗਈ-ਸਮਜ ਗਈ।
ਹਾਂਜੀ-ਹਾਂਜੀ ਓ ਠੰਡੀ ਹੋ ਕੇ ਫੇਰ ਓਨੂੰ ਕੀ ਕਹਿੰਦੇ ਆ ਏਦੇ ਵਿੱਚ ਪਾ ਲੈਣਾ ਆ ਤੜਕਾ ਲਗਾ ਲੈਣਾ ਆਪਾਂ ਦੁਬਾਰਾ ਜਦੋਂ ਆਪਾਂ ਪਨੀਰ ਸੁੱਟਾਂਗੇ ਪਨੀਰ ਜਦੋਂ। ਆਪਣਾ ਕਲਰ ਛੱਡ ਦੇਣਗੇ ਉਸ ਤੋਂ ਬਾਅਦ ਗ੍ਰੇਵੀ ਨੂੰ ਓਦੇ ਵਿੱਚ ਪਾ ਦਿਓ ਕੜਾਈ 'ਚ।
ਅੱਛਾ, ਠੀਕ ਐ।
ਫੇਰ ਤੁਸੀਂ ਓਦੇ ਵਿੱਚ- ਚੰਗੀ ਤਰ੍ਹਾਂ ਮੈ ਹੀਲਾ ਕੇ ਅੱਛੀ ਤਰ੍ਹਾਂ ਇੱਕ ਗੀਲਾਸ ਪਾਣੀ ਪਾ ਦੋ।
ਅੱਛਾ ਠੀਕ ਐ।
ਹਾਂਜੀ ਫੇਰ ਦੋ ਇੱਕ ਦੋ ਉਬਾਲ ਆਣ ਤੋਂ ਬਾਅਦ ਤੁਸੀਂ ਮਲਾਈ ਪਾਣੀ ਆ ਫੇਰ ਸ਼ਾਈ ਪਨੀਰ ਮਸਾਲਾ ਪਾਣਾ ਏਆ।
ਅੱਛਾ ਠੀਕ ਐ।
ਹਾਂਜੀ, ਤਾਡਾ ਰੈਡੀ ਆ ਦਸਾਂ ਮਿੰਟਾਂ ਤੱਕ ਸ਼ਾਈ ਪਨੀਰ।
ਫੇਰ ਥੋੜ੍ਹੀ ਦੇਰ ਤੱਕ ਓਨਾਂ ਨੂੰ ਢੱਕ ਕੇ ਰੱਖ ਦੋ।
ਹਾਂਜੀ-ਹਾਂਜੀ ਢੱਕ ਕੇ ਰੱਖ ਦੋ ਘੱਟ ਤੇ ਕਰਕੇ ਰੱਖਿਓ।
ਜਿੱਦਾਂ ਕਿ ਮਲਾਈ ਦੀ ਜਗ੍ਹਾ ਅਸੀਂ ਓ ਵੀ ਪਾ ਸਕਦੇ ਆ ਕਰੀਮ।
ਹਾਂਜੀ ਬਿਲਕੁਲ ਜੀ।
ਕਰੀਮ ਵੀ ਪਾ ਸਕਦੇ ਆ ਹਨਾ ਥੋੜ੍ਹਾ ਜਾ ਹੋਰ ਟੇਸਟ ਆ ਜਾਏਗਾ ਓਦੇ ਵਿੱਚ।
ਹਾਂਜੀ ਬਿਲਕੁਲ ਮਲਾਈ, ਮਲਾਈ ਪਾ ਦੋ ਕਰੀਮ ਐ ਕਰੀਮ ਪਾ ਦੋ ਦੋਨਾਂ ਵਿੱਚੋਂ ਕੋਈ ਵੀ ਚੀਜ਼ ਪਾ ਦੋ।
ਜਿਸ ਤਰ੍ਹਾਂ ਅਸੀਂ ਬਾਜ਼ਾਰ ਚ ਖਾਂਨੇ ਆ। ਰੈਸਟੋਰੈਂਟ ਵਾਲਾ ਤੇ ਓਦੇ ਵਿੱ ਓਦਾ ਮਿੱਠਾ-ਮਿੱਠਾ ਟੇਸਟ ਆਦਾ ਓਦੀ ਗ੍ਰੇਵੀ ਦਾ ਥੋੜਾ ਤੇ ਓਦੇ ਵਿੱਚ ਓ ਮਿੱਠਾ ਕਰਨ ਵਾਸਤੇ ਕੀ ਚੀਨੀ ਪਾਈ ਦੀ ਆ?
ਹਾਂਜੀ ਬਿਲਕੁਲ ਥੋੜ੍ਹੀ ਜੀ।
ਅੱਛਾ ਚੀਨ
ਕੋਈ ਮਾਵਾ ਪਾ ਕੋਈ ਮਾ ਕੋਈ ਮਾਵਾ ਪਾ ਦਿੰਦਾ ਏਆ। ਖੋਏਆ ਕੋਈ ਖੋਏਆ ਪਾ ਦਿੰਦਾ ਥੋੜਾ ਜੇਆ। ਤੇ ਕੋਈ ਚੀਨੀ ਪਾ ਐਡ ਕਰ ਦਿੰਦਾ ਤੁਸੀਂ ਚਾਏ ਅੱਧਾ ਚਮਚ ਚੀਨੀ ਦਾ ਪਾ ਦਿਓ ਵਿੱਚ।
ਅੱਛਾ ਚੀਨੀ ਵੀ ਪਾ ਸਕਦੇ ਆ ਅਸੀਂ ਤੇ ਓਦੇ ਨਾਲ ਜ਼ਿਆਦਾ ਮਿੱਠੀ ਨੀ ਹੋ ਜੇਗੀ ਫਿਰ?
ਨਈ-ਨਈ-ਨਈ ਜ਼ਿਆਦਾ ਮਿੱਠਾ ਨੀ ਹੋਊਗਾ ਬਿਲਕੁਲ ਅੱਧਾ ਚਮਚ ਪਾਉਣਾ ਏਆ ਤੁਸੀਂ ਇੱਕ ਚਮਚ ਨੀ ਪਾਉਣਾ ਬਸ ਅੱਧਾ ਚਮਚ।
ਅੱਛਾ ਠੀਕ ਐ-ਠੀਕ ਐ।
ਹਾਂਜੀ।
ਤੇ ਉਸ ਤੋਂ ਬਾਅਦ ਅਸੀਂ ਏਦੇ ਵਿੱਚ ਜਿਸ ਤਰ੍ਹਾਂ ਹੀ ਮਖਾਣੇ-ਮਖੂਣੇੇ ਵੀ ਪਾ ਸਕਦੇ ਮਖਾਣੇ ਦਾ ਪੇਸਟ ਜਿੱਦਾਂ ਕਾਜੂ ਮਖਾਣੇ ਦਾ ਪੇਸਟ ਕਰਕੇ।
ਹਾਂਜੀ ਬਿਲਕੁਲ ਹਾਂਜੀ।
ਮਗਜ਼ ਪਾ ਲੋ ਤੁਸੀਂ ਮਗਜ਼ ਪਾ ਲੋ।
ਅੱਛਾ ਤੇ ਪਨੀਰ ਨੂੰ ਤੁਸੀਂ ਫਰਾਈ ਕਰਕੇ ਪਾਦੇਂ ਓ ਜਾਂ ਕੱਚਾ ਈ ਪਾਦੇਂ ਓ?
ਨਾ-ਨਾ ਫਰਾਈ ਕਰਕੇ ਜਿਦਾਂ ਮੈਂ ਤੁਹਾਨੂੰ ਦੱਸਿਆ ਸੀ ਨਾ। ਕੜਾਈ ਵਿੱਚ ਦੁਬਾਰਾ ਮੱਖਣ ਪਾ ਹੂੰ ਮੱਖਣ ਪਾ ਕੇ
ਰੈਡ ਰੈਡ ਕਲਰ ਦਾ ਹੋ ਜਾਏਗਾ ਫੇਰ ਉਹ
ਹੁ ਬਿਲਕੁਲ ਬਿਲਕੁਲ।
ਅੱਛਾ ਤੇ ਕਿੰਨਾ ਮਤਲਬ ਪੰਜ ਛੇ ਬੰਦਿਆਂ ਵਾਸਤੇ ਕਿੰਨਾ ਕ ਪਨੀਰ। ਅੱਧਾ ਕਿੱਲੋ ਯਾ ਫੇਰ ਢ ਢਾਈ ਸੌ ਗ੍ਰਾਮ ਬੋਤ ਹੈ।
ਨਹੀਂ ਢਾਈ ਸੌ ਗ੍ਰਾਮ ਤਾਂ ਘੱਟ ਆ ਤੁਸੀਂ ਅੱਧਾ ਕਿੱਲੋ ਤੇ ਤੁਹਾਨੂ ਮੰਗਾਉਣਾ ਹੀ ਪੈਣਾ।
ਪੰਜ ਬੰਦਿਆਂ ਵਾਸਤੇ?
ਹਾਂਜੀ ਹਾਂਜੀ ਬਿਲਕੁਲ ਪੰਜ ਬੰਦਿਆਂ ਵਾਸਤੇ ਤੁਹਾਡਾ ਸਵਾਦ ਜਿਨਾਂ ਬਣੂਗਾ ਮਿੰਟੋ ਮਿੰਟ ਖ਼ਤਮ ਹੋ ਜਾਣਾ।
ਹਾਂ ਇਹ ਤੇ ਹੈ ਪਨੀਰ ਬੱਚੇ ਵੈਸੇ ਵੀ ਖੁਸ਼ ਹੋ ਕੇ ਖਾ ਲੈਂਦੇ ਨੇ ਕਿਉਂਕਿ ਬੱਚਿਆਂ ਨੂੰ ਤੇ ਹੋਰ ਕੋਈ ਚੀਜ਼ ਪਸੰਦ ਆਏ ਨਾ ਆਏ ਪਨੀਰ ਬਹੁਤ ਪਸੰਦ ਆਂਦਾ ਵਾ। ਕਿਉਂਕਿ ਮੇਰਾ ਬੇਟਾ ਬੜੇ ਪਰ ਹਾਂ ਮੇਰਾ ਤਾਂ ਖੁੱਦ ਬੇਟਾ ਬੋਤ ਪਸੰਦ ਨਾਲ ਖਾਂਦਾ ਵਾ। ਤੇ ਉਹ ਤੇ ਇਹੀਓ ਕਹਿ ਰਿਹਾ ਕਿ ਮੰਮੀ ਸ਼ਾਹੀ ਪਨੀਰ ਬਨਾਓ ਮੈਂ ਕਿਆ ਚੱਲ ਮੈਂ ਕਾਲ ਕਰਕੇ ਪੁੱਛਾਂਗੀ ਕਿ ਰੈਸਪੀਸ ਬਾਰੇ ਮੈਂ ਸੁਨਿਆ ਸੀ ਬੜਾ ਵਧੀਆ ਬਨਾਂਦੇ ਨੇ। ਪੁੱਛੂਗੀ ਕਿਉਂਕਿ ਬੱਚੇਆਂ ਨੂੰ ਇਹੋ ਜਿਹੀ ਚੀਜ਼ਾਂ ਤੇ ਜੈਦਾ ਈ ਪਸੰਦ ਹੁੰਦੀਆਂ ਰੈਸਟੋਰੈਂਟ ਵਾਲੀਆਂ। ਦਾਲ ਮੱਖਨੀ ਹੋ ਗਈ ਸ਼ਾਹੀ ਪਨੀਰ ਹੋ ਗਿਆ। ਏਦਾਂ ਨਾ ਤਾਂ ਰੋਟੀ ਖਾ ਵੀ ਲੈਨਗੇ ਵੈਸੇ ਤੇ ਖਾਂਦੇ ਵੀ ਨੀ ਹੈਗੇ ਰੋਟੀ ਐ।
ਬਿਲਕੁਲ ਸਹੀ ਕਹਿ ਰਹੇ ਜੀ।
ਕਿਉਂਕਿ ਲੰਚ ਵਿੱਚ ਵੀ ਫੇਰ ਸਵੇਰੇ ਅਗਰ ਇਹਨਾਂ ਦੇ ਪਾ ਦੋ ਤੇ ਤਾਂ ਵੀ ਖਾ ਲੈਨਗੇ ਏ।
ਹਾਂਜੀ ਬਿਲਕੁਲ ਫਿਨਿਸ਼ ਡੱਬਾ ਪੂਰਾ ਖਾਲੀ ਹੋ ਕੇ ਆਊਗਾ।
ਹੁ ਪਨੀਰ ਨਾਲ ਤੇ ਅੱਛੇ ਯਾ ਇਹਨਾਂ ਦੇ ਲੰਚ ਚ ਆਲੂ ਦੇ ਪਰਾਂਠੇ ਦੇ ਦੋ। ਯਾ ਪਨੀਰ ਦੇ ਦੋ ਇਹਨਾਂ ਨਾਲ ਤਾਂ ਇਹਨਾਂ ਦਾ ਲੰਚ ਫਿਨਿਸ਼ ਵੀ ਹੋ ਜਾਂਦਾ ਵਾ। ਨਹੀਂ ਤਾਂ ਹੁੰਦਾ ਨੀ ਹੈਗਾ। ਹੁ ਕਿਉਂਕਿ ਮਲਬ ਸ਼ਾਹੀ ਪਨੀਰ ਨਾ ਸਭ ਦੀ ਇੱਕ ਫੇਵਰੇਟ ਹੁੰਦੀ ਹੈ। ਜਦੋਂ ਵੀ ਅਸੀਂ ਰੈਸਟੋਰੈਂਟ ਚ ਵੀ ਇੱਕ ਰੋਟੀ ਖਾਨ ਜਾਈਏ ਤੇ ਅਸੀਂ ਦਾਲ ਮੱਖਣੀ ਦੇ ਨਾਲ ਸ਼ਾਹੀ ਪਨੀਰ ਈ ਔਡਰ ਕਰਨੇ ਆ ਹਮੇਸ਼ਾ ਹੋਰ ਦੂਸਰੀ ਦੂਸਰੀ ਆਈਟਮ ਕੋਈ ਹੁੰਦੀ ਨੀ। ਔਰ ਤੰਦੂਰੀ ਨਾਨ ਦੇ ਨਾਲ ਤੇ ਵੈਸੇ ਬੋਤ ਅੱਛਾ ਲੱਗਦਾ ਵਾ ਸ਼ਾਹੀ ਪਨੀਰ।
ਹਾਂਜੀ ਤੁਸੀਂ ਤੰਦੂਰੀ ਨਾਲ ਵੀ ਤੇ ਘਰੇ ਬਨਾ ਸਕਦੇ ੳ।
ਅੱਛਾ ਇਹ ਵੀ ਘਰ ਬਨ ਜਾਂਦੇ ਨੇ।
ਹਾਂਜੀ
ਅੱਛਾ ਅੱਛਾ ਤੇ ਇਹਨੂੰ ਤੁਸੀਂ ਅਹ ਮੈਦੇ ਵਾਲੇ ਬਣਾਦੇ ੳ ਯਾ ਆਟਾ ਆਟੇ ਵਾਲੇ
ਆਟਾ ਤੇ ਸੂਜੀ
ਅੱਛਾ ਆਟੇ ਤੇ ਸੂਜੀ ਤੇ ਬਣਾਉਦੇ ੳ ਤੇ ਕਿੱਦਾਂ ਤਵੇ ਪੁਠੇ ਤਵੇ ਤੇ ਯਾ ਸਿੱਦੇ ਤਵੇ ਤੇ
ਨਹੀਂ ਜੀ ਨਹੀਂ ਕੂੱਕਰ ਕੂੱਕਰ ਕੂੱਕਰ ਤੇ ਆਪਾਂ ਬਨਾਣਾ ਕੂੱਕਰ ਨੂੰ ਆਪਾਂ ਦੂਜੀ ਤਰ੍ਹਾਂ ਰੱਖ ਲੈਨਾ। ਉਲਟਾ ਕੇ
ਉਲਟਾ ਕਰਕੇ ਅੱਛਾ ਅੱਛਾ
ਜਿੱਦਾਂ ਟੇਢਾ ਕਰਕੇ ਰੱਖਣਾ ਜੀ ਉਹਦਾ ਜਿਹੜਾ ਮੁੱਠਾ ਉਹ ਆਪਣੇ ਹੱਥ
ਅੱਛਾ ਅੱਛਾ ਅੱਛਾ ਸਮਜ ਗਈ ਮੈਂ। ਵੈਸੇ ਤੇ ਕੜਾਹੀ ਚ ਵੀ ਲੱਗ ਸਕਦੀ ਏ।
ਹਾਂਜੀ ਹਾਂਜੀ ਕੜਾਹੀ ਚ ਪਰ ਕੜਾਹੀ ਏ ਨਾ ਕੜਾਹੀ ਨੇ ਪੁੱਠੀ ਨੀ ਹੋਣਾ
ਅੱਛਾ, ਕੜਾਹੀ ਨਾਂ ਉਲਟੀ ਨ੍ਹੀਂ ਹੋ ਸਕਦੀ। ਸਈ ਵਾਤ ਏ।
ਕੁਕਰ ਆਪਾਂ ਮੁਧਾ ਮਾਰ ਸਕਦੇ ਆਂ। ਹਨਾਂ, ਗੈਸ ਤੇ।
ਹਾਂ ਕੁੱਕਰ ਨੂੰ ਤੇ ਅਸੀਂ ਕਰ ਸਕਦੇ ਆਂ ਕਿਉਂਕਿ ਓਦਾ ਹੈਂਡਲ ਹੱਥ ਚ ਆ ਜਾਂਦਾ। ਕੜਾਹੀ ਨੂੰ ਫਿਰ ਫੜ ਕੇ ਕਰਨਾ ਪੇਗਾ ਦੋਨੋਂ ਪਾਸੇ ਤੋਂ।
ਹਾਂਜੀ, ਹੱਥ ਸੜਨ ਦਾ ਵੀ ਫਿਰ ਡਰ ਐ, ਹਨਾਂ।
ਤੇ ਏਦੇ ਵਿੱਚ ਤੁਸੀਂ ਆਟੇ ਜਦੋਂ ਗੁੰਣਦੇ ਓ, ਮੇਦ ਨਾਨ ਵਾਸਤੇ ਤੇ ਓਦੇ ਨਾਨਾਂ ਵਿੱਚ ਲੂਣ ਵੂਣ ਵੀ ਪਾਂਦੇ ਓ ਕੁਛ ਜਾਂ ਸਿੰਪਲ ਆਟਾ ਗੁੰਣਦੇ ਓ ਬਸ।
ਨਈਂ ਨਈਂ, ਓਦੇ ਵਿੱਚ ਬਸ ਥੋੜਾ ਜਿਆ ਆਪਾਂ ਓ ਪਾਣਾਂ ਆਂ ਕੀ ਕੈਂਦੇ ਆ, ਹਲਕਾ ਜਿਆ ਜ਼ਿਆਦਾ ਨੀਂ ਬੇਕਿੰ ਓ ਮਿੱਠਾ ਸੋਡਾ, ਹਲਕਾ ਜਿਆ, ਥੋੜ੍ਹਾ ਜਿਆ।
ਅੱਛਾ ਫੁਲਾਣ ਵਾਸਤੇ। ਅੱਛਾ, ਅੱਛਾ, ਅੱਛਾ। ਫ਼ਿਰ ਤੇ ਬਿਲਕੁਲ ਸ਼ਾਹੀ ਪਨੀਰ ਦੇ ਨਾਲ ਇੱਕ ਵਧੀਆ ਡਿਸ਼ ਤਿਆਰ ਹੋ ਗਈ ਹੋਏਗੀ।
ਹਾਂਜੀ, ਬਿਲਕੁਲ ਜੀ।
ਮੈਂ ਜ਼ਰੂਰ ਕਰਾਂਗੀ ਟਰਾਈ ਆ ਤਾਡੀ ਦੱਸੀ ਹੋਈ ਰੈਸਪੀ ਨੂੰ।
ਹਾਂਜੀ, ਤੁਸੀਂ ਓ ਵੀ ਬਣਾ ਕੇ ਦੇਖਿਓ, ਨਾਨ ਵੀ।
ਨਾਨ ਵੀ ਜ਼ਰੂਰ ਟਰਾਈ ਕਰਾਂਗੀ। ਕਿਉਂਕਿ ਮੈਂ ਕਦੀ ਬਣਾਏ ਨੀਂ ਹੈਗੇ, ਪੈਲੀ ਵਾਰੀ ਟਰਾਈ ਕਰਾਂਗੀ ਕਿਤੇ ਮਤਲਬ ਗ਼ਲਤ ਨਾ ਬਣ ਜਾਣ ਮੇਰੇ ਕੋ।
ਨਈਂ ਨਈਂ, ਦੂ ਗਲਤ ਨੀਂ ਬਣੇਗਾ ਤਾਡੇ ਕੋ।
ਜਿਸ ਤਰ੍ਹਾਂ ਏ ਸ਼ਾਹੀ ਪਨੀਰ ਤੇ ਤੁਸੀਂ ਮੈਨੂੰ ਇਦੀ ਕਦੀ ਜਿਸ ਤਰ੍ਹਾਂ ਬਣਾਂਦੇ ਵਕਤ ਦੀ ਇੱਕ ਵੀਡੀ ਵੀਡੀਓ ਬਣਾ ਲੋ। ਮੈਨੂੰ ਵੀਡੀਓ ਭੇਜ ਸਕਦੇ ਓ ਤੁਸੀਂ। ਬਣਾ ਕੇ ਜਿਸ ਤਰ੍ਹਾਂ ਮੈਨੂੰ ਕਦੇ ਹੁੰਦਾ ਨਾ ਕਿ ਡੈਮੋ ਦੇਖ ਲੇ ਬੰਦਾ ਇੱਕ ਵਾਰੀ।
ਬਿਲਕੁਲ। ਹਾਂਜੀ ਹਾਂਜੀ, ਪ੍ਰੋਪਰ ਪਤਾ ਚੱਲ ਜੇਗਾ ਤਾਨੂੰ।
ਹਾਂ, ਡੈਮੋ ਤੋਂ ਜ਼ਿਆਦਾ ਅੱਛਾ ਤਰੀਕੇ ਦੇ ਨਾਲ ਪਤਾ ਲੱਗ ਜਾਂਦਾ ਵਾ ਕਿ ਕਿੱਦਾਂ ਬਣਾਣਾ ਵੈਂ। ਕੀ ਰੇਸਪੀ। ਓ ਬੰਦਾ ਏਦਾਂ ਭੁੱਲ ਜਾਂਦਾ ਵਾ ਚੇਤਾ। ਕਿ ਕਿੱਦਾਂ ਬਨਣੀ ਐ ਤੇ ਓਦੇ ਵਿੱਚ ਥੋੜਾ ਪਤਾ ਚੱਲ ਜਾਂਦਾ ਵਾ।
ਕੋਈ ਨੀਂ ਤਾਨੂੰ ਵੀਡੀਓ ਪਾਂ ਦਾਂਗੇ, ਦੋਨਾਂ ਚੀਜ਼ਾਂ ਦੀ।
ਹਾਂਜੀ ਹਾਂਜੀ। ਮੈਂ ਜ਼ਰੂਰ ਟਰਾਈ ਕਰਾਂਗੀ। ਹਾਂਜੀ, ਮੈਨੂੰ ਤਾਡੇ ਨਾਲ ਗੱਲ ਕਰਕੇ ਬੋਤ ਵਧੀਆ ਲੱਗਿਆ। ਮੈਂ ਕਰਦੀ ਰਵਾਂਗੀ ਤਾਨੂੰ ਕਾਲ। ਹਾਂਜੀ, ਸਤਿ ਸ੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ।
ਦੀ ਫੋਨ ਦੇਨਾਂ।